ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ।
ਪੜੀ ਸੀ ਨਾ। ਆਜ ਤੁਸੀਂ ਫ਼ੋਨ ਲਾਇਆ ਸੀ।
ਬਸ, ਟਾਈਮ ਨੀ ਮਿਲਿਆ ਅਜ ਥੋੜਾ ਜਿਹਾ।
ਅੱਛਾ ਮੈਂ ਤਾਂ ਕਾਫ਼ੀ ਟਾਈਮ ਤੋਂ ਸੋਚਦੀ ਪੀ ਸੀ, ਮੈਂ ਕਿਹਾ ਚੱਲ ਮੈਂ ਫੋਨ ਕਰਦੀ ਹਾਂ, ਤੇ ਅੱਜ ਬੜੇ ਚਿਰਾਂ ਬਾਅਦ ਤੁਹਾਡਾ ਫੋਨ ਆਇਆ ਹੈ
ਅੱਛਾ ਅੱਛਾ ਬਸ ਟਾਈਮ ਹੀ ਨਹੀ ਮਿਲਿਆ, ਹਾਂਜੀ ਵਧੀਆ ਤੁਸੀ ਸੁਣਾਓ।
ਅੱਛਾ, ਬਸ ਹਾਂ ਛੁੱਟੀਆਂ ਕਰਕੇ ਬੱਚਿਆਂ ਦੇ ਵਿੱਚ ਕਿੱਥੋਂ ਤਕ ਹੈ
ਨਾ ਨਾ ਬਿਲਕੁਲ ਹੀ ਨਹੀਂ ਮਿਲਦਾ ਟਾਈਮ
ਹਾਂਜੀ ਘਰੇ ਲਾਣਾ ਫਿਰ ਚੱਕਰ
ਆ ਹਾਂਜੀ ਬਸ
ਉਸੀ ਟਾਈਮ ਹੁਣ
ਹਾਂਜੀ ਹਾਂਜੀ
ਹਾਏ ਗਰਮੀਆਂ ਦੇ ਵਿੱਚ ਤੇ ਮੈਨੂੰ ਇੰਨੀ ਪਿਆਸ ਲੱਗਦੀ ਹੈ, ਮੈਂ ਦੋ ਦੋ ਮਿੰਟ ਬਾਅਦ ਹੀ ਪਾਣੀ ਪੀਂਦੀ ਹਾਂ।
ਹਾਂ ਗਰਮੀ ਹੈ ਨਾ ਫਿਰ ਕੀ ਕਰੇ ਬੰਦਾ, ਪਾਣੀ ਪੀਂਦਾ ਰਹਿੰਦਾ।
ਹਾਂ ਤੁਹਾਨੂੰ ਪਤਾ ਪਾਣੀ ਪੀਣਾ ਵੀ ਕਿੰਨਾ ਜ਼ਰੂਰੀ ਹੈਗਾ, ਨਹੀਂ ਤਾਂ ਫੇਿਰ ਬੰਦੇ ਦਾ ਸਿਰ ਦਰਦ, ਸਰੀਰ ਦੇ ਚੱਕਰ ਆ ਜਾਂਦੇ ਨੇ। ਗਰਮੀ ਇੰਨੀ ਹੋਈ ਪਈ ਹੈ, ਲੂ ਇੰਨੀ ਚੱਲਦੀ ਪੀ ਐ, ਸਗੋਂ ਮੈਂ। ਪਿਛਲੀ ਵਾਰ ਤੇ ਬੜੀ ਦਿੱਕਤ ਹੋ ਗਈ ਸੀ, ਮੈਂ ਪਾਣੀ ਨੀ ਪੀਂਦੀ ਸੀ, ਫਿਰ ਮੈਂ ਡਾਕ ਦੇਖੋ ਕਈ ਤੇ ਉਹ ਮੈਨੂੰ ਕਹਿੰਦਾ ਜਦ ਤੁਸੀਂ ਘਰੋਂ ਬਾਹਰ ਜਾਂਦੇ ਨਾ ਜੋਬ ਵਾਸਤੇ ਸਵੇਰੇ ਭਾਵੇਂ ਤੁਸੀਂ ਮੂੰਹ ਕਵਰ ਕਰਕੇ ਕੇ ਜਾਂਦੇ ਹੋ ਕਹਿੰਦਾ ਆਪਣਾ ਇੱਕ ਗਲਾਸ ਨਿੰਬੂ ਪਾਣੀ ਜਾਂ ਨੋਰਮਲ ਪਾਣੀ ਜਾਂ ਕੋਈ ਵੀ ਓ ਆਰ ਐਸ ਦਾ ਕੋਲ ਪੀ ਕੇ ਨਿਕਲਿਆ ਕਰੋ।
ਹਾਂਜੀ ਹਾਂਜੀ ਉਹ ਬਹੁਤ ਜ਼ਰੂਰੀ ਹੁੰਦਾ ਪੀਣਾ ਬਹੁਤ ਜ਼ਰੂਰੀ ਏ ਬੱਚਿਆਂ ਨੂੰ ਵੀ ਦੋ ਆਪ ਕੇ ਪੀਓ।
ਹੋਰ ਕੀ ਇਸ ਲਈ ਮੈਂ ਇਸ ਵਾਰ ਤਾਂ ਦੇਖੋ ਓ ਆਰ ਐਸ ਤਾਂ ਪੀ ਰਹੀ ਹਾਂ ਮਤਲਬ ਘੋਲ ਮੈਂ ਸ਼ੁਰੂ ਤੋਂ ਹੀ ਹੁਣ ਵੀ ਨਿੰਬੂ ਪਾਣੀ ਪੀ ਤਾਂ ਬਣਾਇਆ ਹੋਇਆ ਸੀ। ਬਸ ਬਸ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਨਾ ਪਾਣੀ ਕਿੰਨਾ ਇੰਪੋਰਟੈਂਟ ਹੈ ਸਾਡੀ ਹੈਲਥ ਵਿੱਚ
ਬਹੁਤ ਬਹੁਤ ਇੰਪੋਰਟੈਂਟ ਪਾਣੀ ਬਿਨਾ ਤਾਂ ਬੰਦੇ ਦਾ ਗੁਜ਼ਾਰਾ ਨਹੀਂ ਹੈ। ਸਵੇਰੇ ਕਹਿੰਦੇ ਨੇ ਉੱਠਦੇ ਨਾਲ ਪਾਣੀ ਪੀਓ ਦੋ ਗਿਲਾਸ
ਹਾਂਜੀ ਹਾਂਜੀ ਬਿਲਕੁਲ ਹੀ ਗੁ ਗੁਜ਼ਾਰਾ ਨਹੀਂ ਹੈ ਪਾਣੀ ਦੇ ਬਿਨਾਂ ਤੇ ਬਿਲਕੁਲ ਹੀ ਨਹੀਂ।
ਹੂੰ ਹਾਂਜੀ।
ਹੋਰ ਸੁਣਾਓ ਤੁਸੀਂ। ਸਗੋਂ ਮੈਂ ਬੱਚਿਆਂ ਨੂੰ ਵੀ ਕਿਹਾ ਮੈਂ ਤੇ ਥੋੜੇ ਥੋੜ੍ਹੇ ਦੇਰ ਬਾਅਦ ਤੁਹਾਨੂੰ ਪਤਾ ਹੈ ਭੈਣ ਜੀ ਖਿਲਦੇ ਖਿਲਦੇ ਭੁੱਲ ਜਾਂਦੇ ਨੇ ਇਹਨੂੰ ਤੇ ਚੇਤਾ ਹੀ ਨਹੀਂ ਰਹਿੰਦਾ ਕਿ ਪਾਣੀ ਵੀ ਪੀਣਾ ਫਿਰ ਟੈਮ ਸਿਰ ਟੈਮ ਯਾਦ ਦਵਾਉਣਾ ਪੈਂਦਾ। ਤੇ ਬੱਚਿਆਂ ਨੂੰ ਤੇ ਮੈਂ ਮਿੱਠਾ ਜ ਛਬੀਲ ਜੀ ਬਣਾ ਕੇ ਦਿੰਦੀ। ਉਹ ਮੈਂ ਰੋਬਜ਼ਾ ਦੀ ਬੋਤਲ ਰੱਖੀ ਹੋਈ ਏ।
ਉਹ ਵੀ ਬਹੁਤ ਵਧੀਆ ਹੁੰਦਾ ਗਰਮੀ ਦੇ ਵਿੱਚ ਬੱਚਿਆਂ ਨੇ ਸਕੂਲੋਂ ਆਣਾ ਬਈ ਆ ਕੇ ਪੀ ਲਓ ਆਰਾਮ ਨਾਲ।
ਤੇ ਗੋਂਦ ਕਤੀਰਾ ਬੜਾ ਵਧੀਆ ਹੁੰਦਾ ਉਹ ਤੇ ਮੈਂ ਦੁੱਧ ਚ ਪਾ ਕੇ ਉਹਨਾਂ ਨੂੰ ਦਿੰਦੀ ਹਾਂ ਹਾਂਜੀ ਹਾਂ‌।
ਗਰਮੀ ਚ ਨਾ ਠੰਡਕ ਮਿਲਦੀ ਹੈ ਉਹਦੇ ਨਾਲ ਪੀਣਾ ਚਾਹੀਦਾ ਉਹ
ਹਾਂ ਹੋਰ ਕੀ ਸਾਨੂੰ ਆਮ ਜਦ ਸਾਨੂੰ ਇੰਨੀ ਦਿੱਕਤ ਬੱਚਿਆਂ ਨੂੰ ਕਿੰਨੀ ਦਿੱਕਤ ਹੁੰਦੀ ਹੋਏਗੀ ਨਾ ਫਿਰ।
ਏ ਤਾਂ ਹੈ ਹੀ ਹੈ ਹਾਂਜੀ
ਹਾਂਜੀ ਹੋਰ ਸੁਣਾਓ।
ਬਸ ਵਧੀਆ ਜੀ।
ਮੈਂ ਵੀ ਬਹੁਤ ਵਧੀਆ ਜੀ। ਤੇ ਤੁਸੀਂ ਕੀ ਕਹਿੰਦੇ ਨੇ ਉੱਥੇ ਗਏ ਸੀ ਉਹ ਜਿੱਥੇ ਲੰਗਰ ਹੋਇਆ ਸੀ ਸਮਾਗਮ ਤੇ ਲੰਗਰ ਤੇ ਮੈਂ ਤੁਹਾਨੂੰ ਵੇਖਿਆ ਸੀ ਨਾ।
ਅੱਛਾ ਹਾਂਜੀ ਹਾਂਜੀ ਗਈ ਸੀ ਮੈਂ।
ਅੱਛਾ ਐਂ ਕੀ ਕਹਿੰਦੇ ਨੇ ਤੇ ਤੁਸੀਂ ਆਪਣਾ ਗੁਰਦੁਆਰਾ ਛੱਡ ਕੇ ਇਹ ਗੁਰਦੁਆਰੇ ਆਏ ਹੋਏ ਸੀ ਤੁਹਾਡੇ ਉੱਥੇ ਵੀ ਤਾਂ ਹੈਗਾ ਗੁਰਦੁਆਰਾ
ਹਾਂਜੀ- ਹਾਂਜੀ ਹੈ। ਸਾਡੇ ਤੇ ਨਾ ਇੰਨਾ ਨੀ ਹੁੰਦਾ ਸਾਲ ਚ ਇੱਕ ਵਾਰੀ ਹੁੰਦਾ ਨਾ ਤਾਂ ਕਰਕੇ
ਅੱਛਾ- ਅੱਛਾ ਫਿਰ ਲੰਗਰ ਖਾਣਾ ਆਏ ਸੀਗੇ ਤੁਸੀਂ
ਨਾ-ਨਾ ਅਸੀਂ ਦਰਸ਼ਨ ਕਰਨ ਆਏ ਹਾਂ।
ਅੱਛਾ ਨਹੀਂ-ਨਹੀਂ ਪ੍ਰਸ਼ਾਦ ਤੇ ਦੇਖੋ ਖਾਣਾ ਹੀ ਪੈਂਦਾ ਪ੍ਰਸ਼ਾਦ ਦੇ ਤੌਰ ਤੇ ਤਾਂ ਖਾਣਾ ਹੀ ਪੈਂਦਾ ਤੁਹਾਨੂੰ ਪਤਾ। ਮੈਂ ਤੁਹਾਨੂੰ ਦੇਖਿਆ ਲੰਗਰ ਵਾਲੀ ਜਗਾ ਤੇ ਮੈਂ ਕਿਹਾ ਅੱਛਾ ਅੱਛਾ ਤ ਭੈਣ ਜੀ ਆਏ ਨੇ ਮੈਂ ਕਿਹਾ। ਮੈਨੂੰ ਇੱਕ ਵਾਰੀ ਫੋਨ ਵੀ ਨੀ ਕੀਤਾ ਕਿ ਮੈਂ ਇੱਥੇ ਆਈ ਹੋਈ ਹਾਂ। ਫਿਰ ਮੈਂ ਕਿਹਾ ਵੀ ਉਹਨਾਂ ਦੇ ਉੱਥੇ ਲੱਗਦਾ ਵੀ ਇੱਕ ਗੁਰਦੁਆਰਾ ਤੇ ਤੁਸੀਂ ਮੈਨੂੰ ਦੱਸਦੇ ਵੀ ਸੀ ਹੈ। ਫਿਰ ਵੀ
ਇਹਨਾਂ ਨੇ ਤੇ ਜਗ੍ਹਾ ਜਗ੍ਹਾ ਅੱਜ ਕੱਲ੍ਹ ਤੇ ਚਲੋ ਪਹਿਲੇ ਤੇ ਗੁਰਪੁਰਬ ਕਰਕੇ ਤੇ ਹੁਣ ਤੇ ਇਹਨਾਂ ਨੇ ਵੈਸੇ ਵੀ ਹਰ ਜਗਾਹ ਛਬੀਲ ਲਾਈ ਹੋਈ ਹਰ ਜਗਾ ਕਿਉਂਕਿ ਗਰਮੀ
ਹੂੰ ਗਰਮੀ ਬਹੁਤ ਹੈ।
ਹਰ ਜਗ੍ਹਾ ਪਾਣੀ ਲਾਇਆ ਹੋਇਆ ਹੈ। ਪਰ ਮੈਂ ਤੇ ਬੜਾ ਹੀ ਕਮਫਰ ਹਾਂ ਪਰ ਮੈਂ ਤੇ ਦੇਖੋ। ਪੀਂਦੀ ਨੀ ਪੀ ਐਸਾ ਤੇ ਨੀ ਇਹ ਅੱਧਾ ਪੀ ਲੋਓ ਮਿੱਠਾ ਪਾਣੀ ਨੀ ਮੈਂ ਪੀਂਦੀ ਮੇਰੇ ਕੋਲ ਨਾ ਮਿੱਠਾ ਵੈਸੇ ਜ਼ਰੂਰੀ ਤਾਂ ਹੈ
ਵੀ ਨਾ ਸੁਸਤੀ ਚੜ੍ਹਦੀ ਹੈ ਨੀਂਦ ਆਂਦੀ ਹੈ ਮਿਠਾਂ ਪਾਣੀ ਪੀਣ ਨਾਲ
ਮੈਂ ਤੇ ਜਿੱਥੇ ਵੀ ਜਾਣਾ ਆਪਣੀ ਵਾਟਰ ਬੋਟਲ ਨਾਲ ਲੈ ਕੇ ਜਾਣਾ ਮੈਂ ਤੇ ਆਪਣੀ ਵਾਟਰ ਬੋਟਲ। ਬੋਤਲ ਤੋਂ ਬਿਨਾ ਹਿਲਦੀ ਉਹ।
ਹਾਂਜੀ ਪਾਣੀ ਤੇ ਨਾਲ ਰੱਖਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ।
ਕਿ ਮੈਂ ਤੇ ਜਿੱਥੇ ਵੀ ਜਾਣਾ ਬੋਟਲ ਨਾਲ ਲੈ ਕੇ ਜਾਣਾ। ਤੁਹਾਨੂੰ ਪਤਾ ਫਿਰ ਇੱਕ ਤੇ ਕੀ ਕਹਿੰਦੇ ਨੇ ਮੈਂ ਪਾਣੀ ਵੀ ਨੋਰਮਲ ਪੀਣੀ ਸਗੋਂ ਮੈਨੂੰ ਉਸ ਦਿਨ ਕਹਿੰਦੀ ਉੱਥੇ ਪਾਣੀ ਪੀ ਲਾਂਗੇ। ਏਥੇ ਪਾਣੀ ਗਰਮ ਹੋ ਜਾਏਗਾ ਮੇਰੀ ਸਹੇਲੀ ਨਾਲ ਮੈਂ ਗਈ ਸੀ ਪਾਰਕ ਚ ਗਈ ਸੀ। ਆਪਾਂ ਉੱਥੇ ਗਈ ਸੀ ਟਾਊਨ ਦੀ ਪਾਰਕ ਵਿੱਚ ਹੈ ਨੀ ਟਾਊਨ ਚ ਪਾਰਕ ਉਹ ਪਾਰਕ। ਤੇ ਉਹ ਮੈਨੂੰ ਕਹਿੰਦੇ ਤੂੰ ਬੋਤਲ ਕਉ ਲੈ ਕੇ ਜਾਂਦੀ ਓ। ਪੀ ਲਾਓਗੇ ਮੈਂ ਕਹਿੰਦੀ ਗਰਮ ਹੋ ਜਾਏਗੀ ਮੈਂ ਕਿਹਾ ਨਹੀਂ ਮੈਂ ਪੀਨੀ ਪਾਣੀ ਐਵੇਂ ਹੀ ਆ। ਤੇ ਸਹੀ- ਸਹੀ ਨੋਰਮਲ ਮੈਂ ਨੀ ਜ਼ਿਆਦਾ ਠੰਡਾ ਪਾਣੀ ਸਿੱਧਾ ਗੋਡਿਆਂ ਨੂੰ ਲੱਗਦਾ।
ਹਾਂ ਨੁਕਸਾਨ ਤੇ ਹੁੰਦਾ ਨਾ ਜ਼ਿਆਦਾ ਠੰਡਾ ਪਾਣੀ ਤਾਂ ਕਰਕੇ। ਹਾਂ।
ਚਿਲ ਪਾਣੀ ਤੇ ਪੀਣਾ ਹੀ ਨਈ ਚਾਹੀਦਾ।
ਸਭ ਤੋਂ ਵਧੀਆ, ਸਭ ਤੋਂ ਵਧੀਆ ਪਾਣੀ, ਘੜੇ ਦਾ।
ਹਾਂ।
ਸਭ ਤੋਂ ਵਧੀਆ ਪਾਣੀ ਉਹੀ ਪੀਓ ਉਹਦੇ।
ਹਾਂਜੀ, ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ ਪਰ ਦੇਖੋ ਭੈਣ ਜੀ। ਕਿ ਮਤਲਬ ਹੈਗਾ ਜਿਵੇਂ ਅਸੀਂ ਫਰਿੱਜ ਚ ਪਾਣੀ ਰੱਖਣੇ ਹਾਂ ਬਿਲਕੁਲ ਐਵੇਂ ਠੰਡਾ ਲੱਗਦਾ ਹੈ। ਪਿਛਲੀ ਵਾਰ ਮੈਂ ਕੈਂਪਰ ਲਿਆਈ ਸੀ ਤੇ ਫਿਰ ਮੈਂ ਕਿਸੇ ਨੂੰ ਦੇ ਦੇਤਾ ਉਹ। ਤੇ ਕੈਂਪਰ ਸੀ ਘੜੇ ਵਾਲਾ ਕੈਂਪਰ ਨੀ ਚੱਲਿਆ ਤੁਸੀਂ ਵੇਖੇ ਨੀ?
ਹਾਂਜੀ।
ਉਹ ਅੱਛਾ ਹੈਗਾ, ਤੇ ਮੈਂ ਪਿਛਲੀ ਵਾਰੀ ਆਈ। ਇੰਨਾ ਵਧੀਆ ਲੱਗਦਾ ਸੀ ਨਾ ਪਾਣੀ ਤੇ ਮੈਂ ਕਿਹਾ ਫਰਿਜ ਵਾਲਾ ਪਾਣੀ ਹੋ ਗਿਆ। ਘਰ ਵੇਖੋ ਵੀ ਮਿੱਟੀ ਦਾ। ਘੜਾ ਬੰਨਿਆ ਤੇ ਕੀ ਮਤਲਬ ਓਦੇ ਚ। ਹੈਗੀ ਕਿੰਨਾ ਵਧੀਆ ਪਾਣੀ ਠੰਡਾ ਲੱਗੇ ਫਿਰ ਨਾ ਮੈਨੂੰ ਨਾ। ਦਸ ਇੰਚ ਸਾਡੇ ਇੱਥੇ ਨਾ ਇੱਥੇ ਮਤਲਬ ਹੈਗੇ ਨ ਉਹ ਥੋੜੇ ਮਤਲਬ। ਐਵੇਂ ਨਾ ਉਹਨਾਂ ਦੇ ਘਰੇ ਫਰਿੱਜ ਨਈ ਹੈਗਾ ਇਸ ਕਰਕੇ ਥੋੜ੍ਹਾ ਦਿੱਕਤ ਹੁੰਦੀ ਸੀ ਤੁਹਾਨੂੰ ਪਤਾ ਅੱਜ ਕੱਲ ਹਰ। ਕੋਈ ਕੂੜਾ ਸੁੱਟਦਾ ਹੈ ਤੇ ਹਸਬੈਂਡ। ਬਿਮਾਰ ਸੀਗੇ ਫਿਰ ਤਾਂ ਕਰਕੇ ਮੈਂ ਨਾ ਉਹਨੂੰ ਦੇਤਾ ਮੈਂ ਕਿਹਾ। ਤੇਰੇ ਕੰਮ ਆਏਗਾ। ਵੈਸੇ ਤਾਂ ਮੈਂ ਸੋਚ ਪਲਾਸਟਿਕ ਦਾ ਵੀ ਲਿਆ ਕੇ ਦਿੱਤਾ ਸੀ। ਪਰ ਮੈਂ ਕਿਹਾ ਤੂੰ ਇਹ ਵੀ ਰੱਖ ਲੈ। ਹੈ ਨਾ ਫਿਰ ਉਸ ਵਿੱਚ ਪਾਣੀ ਠੰਡਾ ਰਹਿੰਦਾ ਉਹ ਉਹਦੇ ਫਾਇਦੇ ਬੜੇ ਹੁੰਦੇ ਨੇ।
ਹਾਂਜੀ ਫਾਇਦੇ ਤਾਂ ਹੈ ਹੀ ਹੈ। ਘੜੇ ਦਾ ਪਾਣੀ ਸਭ ਤੋਂ ਵਧੀਆ ਹੁੰਦਾ ਹੈ। ਫਰਿੱਜ ਕੋਈ ਫਰਿੱਜ ਦਾ ਮੁਕਾਬਲਾ ਨਹੀਂ ਘੜੇ ਦਾ ਪਾਣੀ ਰਾਤੀ।
ਰੋਟੀ ਬਿਨਾ ਇੱਕ ਟਾਈਮ ਫੇਰ ਵੀ ਰਹਿ ਜਾਏ ਇੱਕ ਦਿਨ ਵੀ ਰਹਿ ਜਾਏ ਪਰ ਦੇਖੋ ਪਾਣੀ ਬਿਨਾਂ ਨਹੀਂ ਰਹਿ ਸਕਦਾ। ਤੇ ਬਾਬਾ ਜੀ ਨੇ ਪਤਾ ਨੀ ਕੀ ਰੱਬ ਨੇ ਕੁਦਰਤ। ਚੀਜ਼ ਬਣਾਈਏ ਕਿ ਬੰਦਾ ਪਾਣੀ ਬਿਨਾਂ ਰਹਿ ਹੀ ਨਹੀਂੀ ਸਕਦਾ ਸਾਡੀ ਬੋਡੀ ਵੀ ਕਹਿੰਦੀ। ਲੋੜ ਹੈਗੀ ਹੈ ਪਾਣੀ ਦੇ ਨੂੰ ਪਾਣੀ ਨਾਲ ਦੀ ਆਲਮੋਸਟ ਚੱਲਦੀ ਵੀਈ ਹੈ।
ਅਸੀਂ ਤੇ ਰਾਤੀ ਰਾਤੀ ਭਰ ਕੇ ਨਾ ਘੜਾ ਬਾਹਰ ਰੱਖ ਦਿੰਦੇ ਹਾਂ ਸਵੇਰੇ। ਅੰਦਰ ਲੈ ਕੇ ਆਨੇ ਪਾਣੀ ਐਨ ਠੰਡਾ ਹੁੰਦਾ ਹੈ
ਅੱਛਾ ਬਾਹਰ ਕਿੱਥੇ ਕੋ ਰੱਖਦੇ ਹੋ ਤੁਸੀਂ।
ਬਾਹਰ ਅਸੀਂ ਆਪਣੇ ਵਿਹੜੇ ਚ ਰੱਖ ਦਿੰਦੇ ਹਾਂ।
ਅੱਛਾ, ਵਿਹੜੇ ਚ ਰੱਖਦੇ ਓ ਹਾਂ ਚੰਗਾ ਕਰਦੇ ਓ ਫਿਰ ਤਾਂ ਤੁਸੀਂ। ਤੇ ਤੁਹਾਨੂੰ ਡਰ ਨੀ ਲੱਗਦਾ ਉੱਤੋਂ ਕੋਈ ਚੀਜ਼ ਵਗੈਰਾ ਸੱਟ ਜਾਣਗੇ ਮਤਲਬ।
ਨਾ- ਨਾ ਢੱਕਿਆ ਹੁੰਦਾ ਨਾ ਪੂਰਾ ਬੰਦ।
ਅੱਛਾ ਤੁਹਾਡਾ ਬਾਹਰ ਵਿਹੜਾ ਤੇ ਕਵਰ ਹੈਗਾ ਸਾਰਾ। ਮੇਰੇ ਖਿਆਲ ਤੇ ਕਵਰ ਨਹੀ ਹੈਗਾ ਜਿੰਨਾ ਮੈਨੂੰ ਯਾਦ ਨਹੀ ਮੈਂ ਬੜੇ। ਸ਼ਮ ਪਹਿਲਾ ਆਈ ਅੱਧਾ ਅੱਧਾ ਹੋਣਾ ਹੈ। ਅੱਛਾ ਕੀ ਟੀਨਾ ਲਵਾਈਆਂ ਹੋਈਆ ਨੇ।
ਹਾਂਜੀ ਅੱਧਾ ਕਵਰ ਕੀਤਾ ਅੱਧਾ ਨਹੀਂ ਹੈ।
ਅੱਛਾ ਅੱਛਾ। ਵਧੀਆ ਫੇਿਰ ਬਾਰਿਸ਼ ਵਿੱਚ ਵੀ ਸਹੀ ਰਹਿੰਦਾ ਨਾ ਤੁਹਾਨੂੰ ਪਤਾ। ਫਿਰ ਨਹੀਂ ਤੇ ਇੰਨੀ ਕੁ ਦਿੱਕਤ ਹੋ ਜਾਂਦੀ। ਮੀਂਹ ਵਿੱਚ ਤੇ ਤੁਹਾਨੂੰ ਪਤਾ ਹੁਣ ਤੇ ਮੀਂਹ ਆਵੇ ਨਾ ਮੀਂਹ ਨੂੰ ਵੇਖ ਕੇ ਕਿੰਨੀ ਖੁਸ਼ੀ ਹੁੰਦੀ ਗਰਮੀ ਇੰਨੀ ਹੈ।
ਗਰਮੀ ਬਹੁਤ ਹੈ, ਸਹੀ ਗੱਲ ਜੀ ਹਾਂਜੀ।
ਬਸ ਮੈਂ ਤੇ ਆਪਣੇ। ਕਲਾਸ ਚ ਵੀ ਇਹ ਬੱਚਿਆਂ ਨੂੰ ਇਹਹੀ ਕਹਿੰਦੀ ਸੀ, ਮੈਂ ਕਿਹਾ ਤੁਸੀਂ ਬਾਰ ਬਾਰ ਪਾਣੀ ਪਿਆ ਕਰੋ। ਕਹਿ ਦੇ ਨਾ ਪਾਣੀ ਪੀਓ। ਕਿਉਂਕਿ ਤੁਹਾਨੂੰ ਪਤਾ ਹੈ ਪਾਣੀ ਨਾ ਅੱਜ ਕੱਲ ਦੇ ਸਭ ਤੋਂ ਵੱਡੀ ਬਿਮਾਰੀ ਤੇ ਇਹ ਹੀ ਬੰਦੇ ਪਾਣੀ ਨੀ ਪੀਂਦੇ਼। ਕਿਸੇ ਕੋ ਪੁੱਛੋ ਮੈਂ ਆਪਣੀ ਸਹੇਲੀ ਕੋ ਪੁੱਛਿਆ। ਸੁਸਤੀ ਜੀ ਪਈ ਹੋਵੇ ਤੂੰ ਪਾਣੀ ਪੀਂਨੀ ਕਹਿੰਦੇ ਨਹੀਂ ਪਾਣੀ ਪੀਂਣ ਨਾਲ਼ ਕੀ ਹੁੰਦਾ ਦਵਾਈ ਚ ਹੁੰਦੀ ਹੈ। ਨਹੀਂ ਬੜਾ ਜ਼ਰੂਰੀ ਹੈ ਪਾਣੀ ਫੇਸ ਤੇ ਵੀ ਤੁਹਾਨੂੰ ਪਤਾ ਇੰਨੀ ਚਮਕ ਆਉਂਦੀ ਹੈ ਨਾ ਇੰਨਾ।
ਬਹੁਤ ਪਾਣੀ ਨਾ ਆਉਂਦਾ ਸਵੇਰੇ ਸਵੇਰੇ ਪੀਣ ਨਾਲ ਖਾਲੀ ਪੇਟ।
ਹਾਂ ਖਾਲੀ ਪੇਟ ਮੈਂ ਆਪਣੇ ਬੱਚਿਆਂ ਨੂੰ ਵੀ ਆਦਤ ਪਾਈ ਸਵੇਰੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਦਿੰਦੀ ਹਾਂ। ਅਸੀਂ ਵੀ ਵੇਖੋ ਭੈਣ ਜੀ ਪਹਿਲਾਂ ਐਵੇਂ ਕਰਦੇ ਸੀ ਉਟਦੇ ਸਾਰ ਚਾਹ ਦਾ ਕੁੱਟ ਪੀਣਾ। ਪੀ ਲੈਣਾ ਹੁਣ ਸਾਨੂੰ ਥੋੜੀ ਸਮਝ ਆਈ ਨਹੀਂ ਇਹਦੇ ਨਾਲ ਪੇਟ ਖ਼ਰਾਬ ਹੁੰਦਾ।
ਹਾਂਜੀ ਹਾਂਜੀ।
ਮੈਂ ਤੇ ਤੁਹਾਨੂੰ ਪਤਾ ਚਾਹ ਵੀ ਨੀ ਪੀਂਦੀ ਸੀ ਹੁਣ ਤੇ ਮੈਂ ਫੇਰ ਵੀ ਛੱਡ ਕੇ ਆ। ਲੇਕਿਨ ਵੀ ਤੁਹਾਨੂੰ ਪਤਾ ਹੈ ਹਾਂ ਵਧੀਆ। ਤੁਹਾਨੂੰ ਪਤਾ ਭੈਣ ਜੇ ਸਾਡਾ ਕੰਮ ਹੀ ਐ ਦਾ ਨਾ ਫੇਰ ਇੱਕ ਤੇ ਆਉਣਾ ਜਾਣਾ ਹੋ ਜ ਫੇਰ ਉਹਨਾਂ ਨਾਲ ਵੀ ਪੀਣੀ ਪੈਂਦੀ ਹੈ ਇਹ ਵੀ ਤੇ ਹੈਗਾ। ਉਹ ਸਾਡੇ ਤੇ ਆਉਣ ਵਾਲੇ ਵੀ ਕੋਲਡ ਡਰਿੰਕ ਨਹੀਂ ਪੀਂਦੇ ਕਹਿੰਦੇ ਚਾਹ ਹੀ ਪੀਣੀ ਹੈ।
ਚਾਹ ਪੀਣੀ ਹੈ ਬਿਲਕੁਲ।
ਹਾਂਜੀ। ਬਸ ਕੀ ਕਹਿੰਦੇ ਨੇ ਮੈਂ ਕਿਹਾ ਹੁਣ ਵੀ ਮੈਂ ਉਹ ਆ ਸਮਝਾਉਂਦੀ ਵੀ ਸੀ। ਆਪਣੀ ਕਲਾਸ ਚ ਵੀ ਮੈਂ ਕਿਹਾ ਥੋੜਾ ਫੇਸ ਵੀ ਬੜਾ ਸੋਹਣਾ ਚਮਕੇ ਉ ਤੁਸੀਂ ਪਾਣੀ ਪ੍ਰੋਪਰ ਪੀਓਗੇ।
ਬਿਲਕੁਲ ਬਿਲਕੁਲ ਪਾਣੀ ਪੀਣਾ ਬਹੁਤ ਜ਼ਰੂਰੀ ਹੋ ਗਿਆ ਅੱਜ ਦੇ ਟਾਈਮ।
ਵੀ ਤੁਹਾਨੂੰ ਪਤਾ ਹੈ ਡੀਹਾਈਡਰੇਟ ਹੋ ਜਾਂਦਾ। ਬੋਡੀ ਹਾਈਡ੍ਰੇਸ਼ਨ ਬੜੀ ਜ਼ਰੂਰੀ ਹੈਗੀ ਮੈਂ ਆਪਣੀ ਹਾਂ। ਹਾਂ ਮੈਂ ਉਹੀ ਆਪਣੀ ਕਜ਼ਨ ਨੂੰ ਕਹਿ ਰਹੀ ਸੀ ਮੈਂ ਕਿਹਾ ਤੂੰ ਵੀ ਇਹਨਾਂ ਤੂੰ ਕਰੀਮਾਂ ਲਾਨੀ ਹਾਈਡ੍ਰੇਸ਼ਨ ਕੀ੍ਮ ਮੈਂ ਏ ਲਾ ਲਈ ਹੀ ਬਈ ਚਿਹਰਾ ਮੈਂ ਕਿਹਾ ਜ ਅੰਦਰ ਤੇਰਾ ਵੀ ਕੰਪਲੀਟ ਨਹੀਂ ਹੋਏਗਾ ਬੋਡੀ ਦੇ ਅੰਦਰੋਂ ਵੀ ਸਹੀ ਨੀ ਹੋਏਗੀ ਤੇ ਫੇਰ ਆਹ ਚਮਕ ਇੱਥੋਂ ਆ ਆਰਟੀਫਿਸ਼ਅਲ ਚਮਕ ਹੈਗੀ ਹੈ
ਬਿਲਕੁਲ- ਬਿਲਕੁਲ
ਮੈ ਕਿਹਾ ਤੇ ਅਰਟੀਫ਼ਿਸ਼ਲ ਕਮਚ ਚ ਮੈਂ ਕਿਹਾ ਤੂੰ ਬਸ ਇੰਨਾ ਕਰ ਤੂੰ ਰੋਜ਼ ਅੱਠ ਨੋ ਗਲਾਸ ਪਾਣੀ ਦੀ ਆਦਤ ਪੈ ਕਹਿੰਦੀ ਮੈਂ ਭੁੱਲ ਜਾਂਦੀ ਹਾਂ ਬਾਕੀ ਤੁਸੀਂ ਕੁਛ ਨੀ ਹੋਰ ਕੀ ਕਹਿੰਦੇ ਉਹ ਨਾ ਬੱਚਿਆਂ ਨੂੰ ਤੁਹਾਨੂੰ ਪਤਾ ਪਿਆਸ ਤੇ ਲੱਗਦੀ ਹੁਣ ਅਸੀਂ ਇਗਨੋਰ ਕਰ ਦਿੰਦੇ ਹਾਂ, ਕੰਮ ਕਰਦੇ-ਕਰਦੇ ਨਾ। ਵੀ ਕਿੱਥੇ ਚੱਲ ਪਾਣੀ ਪੀਏ ਬਾਅਦ ਚੋਂ ਪੀ ਲਾਂਗੇ, ਜੇ ਜ਼ਿਆਦਾ ਤ੍ਰੇਹ ਲੱਗਦੀ ਹੈ, ਤਾਂ ਪੀਂਨੇ ਹਾਂ। ਸਾਡੀ ਵੀ ਤਾਂ ਦੇਖੋ ਗਲਤੀਆਂ ਨੇ। ਮੈਂ ਨੀ ਹੁਣ, ਮੈਂ ਤ ਬੋਤਲ ਨਾਲ ਰੱਖੀ, ਮੈਂ ਕਿਹਾ ਨਾ
ਉਹ ਤੇ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ। ਜਿੱਥੇ ਜਾਓ ਆਪਣਾ ਪਾਣੀ ਲੈ ਕੇ ਜਾਓ ਨਾਲ
ਬਿਲਕੁਲ ਸਹੀ ਗੱਲ ਹੈ। ਜਿੱਥੇ ਵੀ ਜਾਣਾ ਆਪਣਾ ਪਾਣੀ ਨਾਲ ਲੈ ਕੇ ਜਾਣਾ ਤੁਸੀਂ ਬਿਲਕੁਲ ਸਹੀ ਗੱਲ ਆਖੀਏ
ਹੋਰ ਕੀ ਹਾਂਜੀ ਤੇ ਕੀ ਕਹਿੰਦੇ ਨੇ ਮੈਂ ਕਿਹਾ। ਤੇ ਹੋਰ ਫਿਰ ਨਾ ਦਵਾਈ ਜਿਹੜਾ ਬੰਦਾ ਦਵਾਈ ਜ਼ਿਆਦਾ਼ ਖਾਂਦਾ ਹੈ ਨਾ ਉਹਨੂੰ ਵੀ ਪਾਣੀ ਪ੍ਰੋਪਰ ਪੀਣਾ ਚਾਹੀਦਾ ਹੈ਼।
ਖਾਲੀ ਦਵਾਂਈ ਥੋੜ੍ਹੀ ਅਸਰ ਕਰਦੀ ਹੈ ਭੈਣ ਜੀ ਤੁਹਾਨੂੰ ਪਤਾ ਹੀ ਹੈ।
ਹਾਂ ਡਾਇਟ ਵੀ ਲੈਣੀ ਪੈਂਦੀ ਹੈ ਵੀ ਹੈਗੀ ਡਾਇਟ ਵੀ ਬੜੀ ਜ਼ਰੂਰੀ ਹੈ। ਅੱਜ ਦੇ ਟਾਈਮ
ਹੋਰ ਪ੍ਰੋਪਰ ਆਪਣਾ ਪਾਣੀ ਪੀ ਲਓ। ਪਰ ਆਪਣੀ ਆਪਣੇ ਬੈਗ 'ਚ ਓ ਆਰ ਐਸ ਘੋਲ ਰੱਖੋ ਪੀ ਲਓ ਪਾਣੀ 'ਚ ਪਾ ਕੇ।
ਬਿਲਕੁਲ, ਓ ਆਰ ਐਸ ਤੇ ਬੜਾ ਹੀ ਫ਼ਾਇਦੇਮੰਦ ਹੈ, ਬੜਾ ਹੀ ਹੁਣ ਤੇ, ਤੁਹਾਨੂੰ ਵੇਖ ਕਹਿੰਦੇ ਗਲੂਕੋਜ ਸੀ, ਗਲੂਕੋਜ ਨਵੇਂ-ਨਵੇਂ ਗਲੂਕੋਸ ਚਲੇ ਨੇ, ਸਾਰੇ ਆਪਣੀ-ਆਪਣੀ ਜਗਾ ਵੱਧੀਆਂ ਨੇ, ਅਪਣੇ ਅਕੋਰਡਿੰਗ ਜਿਹੜਾ ਵਧੀਆ ਲੱਗਦਾ ਪੀਓ, ਹਾਂਜੀ ਚਲੋ ਭੈਣ ਜੀ, ਮੈਂ ਨਾ ਕਰਾਂਗੀ ਚੰਗ ਠੀਕ ਏ-ਠੀਕ ਏ, ਠੀਕ, ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਾ